ਹੈਲੋ।
ਸਤਿ ਸ਼੍ਰੀ ਅਕਾਲ ਭਾਬੀ ਜੀ।
ਭਾਬੀ।
ਹੋਰ ਸੁਣਾਓ, ਕੀ ਹਾਲ ਚਾਲ ਏ?
ਮੈਂ ਠੀਕ ਹਾਂ, ਤੁਸੀਂ ਸੁਣਾਓ ਤੁਸੀਂ ਠੀਕ ਔ?
ਹਾਂਜੀ ਵਧੀਆ, ਹੋਰ ਕੀ ਕਰ ਰੇ ਸੀ?
ਬਸ ਬੈਠੀ ਸੀ ਔਰ ਬੱਚਾ ਬੇਟਾ ਸੁੱਤਾ ਸੀ ਤੇ ਮੈਂ ਕਿਆ ਥੋੜਾ ਔਦਾ ਬੈਗ ਚੈੱਕ ਕਰਾਂ। ਹੋਮਵਰਕ ਦੇਖਾਂ ਤੇ ਕੀ ਥੋੜੇ ਦਿਨ ਤੋਂ ਤਬੀਅਤ ਠੀਕ ਨੀ ਸੀ ਚਲਦੀ, ਹੂੰ। ਕਰਕੇ ਬੈਗ ਨੀ ਔਪਨ ਕਰ ਪਾਈ ਔਦਾ।
ਹੂੰ ਹੂੰ ਹੂੰ, ਹੂੰ। ਕੀ ਹੋ ਗਿਆ ਕੀ ਹੋ ਗਿਆ ਤਬੀਅਤ ਨੂੰ
ਥੋੜਾ ਜਾ ਅ ਪੇਟ ਚ ਹੋਗੀ ਸੀ ਅਨਬੈਲੇਂਸ ਹੋਆ ਸੀ ਨਾ ਸਿਸਟਮ। ਥੋੜਾ ਬੋਈ ੳਨੂੰ ਪੂਛੋ। ਖਾ ਲਿਆ ਸੀ ਵੀ ਹੁਣ ਤਾਂ ਸਿਧਾ। ਏ ਥੋੜਾ ਡਾਈਜਸਟ ਨੀ ਕੀਤਾ। ਹਾਂ ਤੇ ਫਿਰ ਟਾਈਮ ਹੈਗਾ ਸੀ। ਬਸ ਹੁਣ ਬੈਗ ਦੇਖੇ। ਹੈ, ਏਦਾ ਬੈਗ ਦੇਖਣ ਨਲ ਹੋਰ ਥੁਰੇ ਸਿਰਦਰਦੀ ਹੋ ਗੀ ਏ।
ਕਿਉਂ ਕਿ ਹੋ ਗਿਐ?
ਬੈਗ ਚੈੱਕ ਕੀਤਾ ਏ ਏਕ ਬਈ ਕੰਮ ਤੇ ਦੇਖੋ ਸਾਡਾ ਟਾਈਮ ਹੁੰਦਾ ਸੀ ਬਈ ਰੋਜ਼ ਤਿੰਨ ਏਕਸਰ ਸਾਈਆਂ ਲੱਗੀਆਂ ਹੋਦਿਆਂ ਸੀ। ਠੀਕ ਹੈ ਚਲੋ ਹਿੰਦੀ ਇੰਗਲਿਸ਼ ਹ ਹੋ ਗਿਆ ਮੈਂਥ ਹੋ ਗਿਆ ਜੋ ਨਸੈਸਰੀ ਹੁੰਦੇ ਨੇ। ਬਟੀ ਦੇ ਬੈਗ ਵਿੱਚ ਕੋਈ ਜਿ ਕਿਦੀ ਬੁੱਕ ਐ, ਕੋਈ ਇਨਵਾਇਰਮੈਂਟ ਦੀ ਬੁੱਕ ਐ, ਉਦਾ ਏ ਪਾਰਟ ਐ ਫਿਰ ਬੀ ਪਾਰਟ ਹੈਗਾ ਏ। ਠੀਕ ਐ ਹੋਰ ਵਿਚ ਏਸ ਬੂਕ ਨੇ ਮਤਲਬ ਚਲੋ ਠੀਕ ਹੈ ਜੋ ਕੰਮ ਅਸੀਂ ਇੱਕ ਬੁੱਕ ਇਚ ਦੇ ਸਕਦੇ ਹਾਂ ਔ ਕੰਮ ਇਨਾਂ ਨੇ ਤਿੰਨ ਚਾਰ ਬੁਕ ਸਿਕ ਦਿੱਤਾ ਹੋਐ, ਔਰ ਹਰ ਬੁਕਸ ਡੇਲੀ ਲੈ ਕੇ ਭੇਜਣੀ ਰਿਪੋਰਟ ਜੋ ਵੀ ਹੁੰਦੀ ਏ ਇਹ ਨਾਲ ਪ੍ਰੋਬਲਮ ਲਗਦੀ ਏ ਕਿ ਛੋਟਾ ਬੱਚਾ ਇਨਾ ਵੱਡਾ ਭਾਰੀ ਬੈਗ ਕੈਰੀ ਕਰਕੇ ਲੈ ਕੇ ਜਾਂਦਾ ਪੜਣ ਵਾਸਤੇ ਹਾਂ ਅਨਨਸੇਸਰੀ ਬੁੱਕਸ ਬੱਚਿਆਂ ਨੂੰ ਲਗਵਾਈਆਂ ਹੋਈਆਂ ਨੇ ਨ ਮੇਰਾ ਮਨਨਾ ਏ ਹੈ ਕਿ ਬੁਕਸ ਜ਼ਿਆਦਾ ਨ ਲਗਵਾੳ ਤੁਸੀ ਥੋੜਾ ਕ੍ਰੀਏਟਿਵ ਬੱਚਿਆਂ ਨੂੰ ਸਿ ਖਾਓ ਕੁਛ ਅ
ਥੋੜੇ ਐ ਨਾ ਐ ਹੈ ਕਿ ਹਾਂ ਪ੍ਰੈਕਟੀਕਲ ਕੁਛ ਨੀ ਕਰਵਾਉਦੇ। ਥੋੜ੍ਹਾ ਐਕਟੀਵਿਟੀਜ਼ ਹੋਣੀਆਂ ਚਾਹੀਦੀਆਂ ਬੱਚਿਆਂ ਨੂੰ ਦਾ ਫਿਰ ਜ਼ਿਆਦਾ ਬੱਚੇ ਦਾ ਮਾਈੰਡ ਸ਼ਾਰਪ ਹੁੰਦਾ। ਰੈਦਰ ਦੈਨ ਬੁੱਕ ਪੜ੍ਹਨ ਨਾਲੋਂ ਨਾ
ਹੂੰ ਹੂੰ ਹੂੰ ਹਾਂ ਬੁ ਬੁੱਕਸ ਕੁ ਕੀ ਨਈ, ਹੁੰਦਾ ਤੇ ਅੱਛੀ ਗੱਲ ਈ ਏ। ੳ ਬੇਸਿਕਸ ਬੁੱਕ ਸੰਭੀ ਨੂੰ ਬਹੁਤ ਜ਼ਰੂਰੀ ਏ ੳਨੂ ਲੇਡਿਜ਼ ਨੂੰ ਬੇਸਿਕ ਤੋਂ ਅਲਾਵ ਜੋ ਐਡਵਾਂਸ ਬੁੱਕਸ ਲਗਾਂਦੇ ਨਾ ਉਹਦੀ ਵੀ ਕੁਛ ਕੁਛ ਦੀ--ਕ ਕੁਆਂਟਿਟੀ ਹੁੰਦੀ ਏ ਨਾ ਉਹ ਪੂਰੀ ਸਈ ਰੱਖਣੀ ਚਾਹੀਦੀ ਏ। ਇੰਨੀਆਂ ਸਾਰੀਆਂ ਬੁੱਕਸ ਨਈ ਲਗਾਣਿਆ ਚਾਹੀਦਿਆ ਬੱਚੇ ਖੁਦ ਹੀ ਪਜ਼ਲ ਹੋ ਜਾਂਦੇ ਨੂੰ ਆ ਕੇ ਏਨੀ ਸਾਰੀ ਕਿਤਾਬਾਂ ਪੜੇ ਕਿਦਾਂ ਪਿਕੱਚਰ ਬੁੱਕ ਤੇ ਉਹ ਵੀ ਪਿਕਚਰ ਬੁੱਕ ਦਾ ਏ ਪਾਰਟ ਏ, ਉਹ ਵੀ ਪਿਕੱਚਰ ਬੁੱਕ ਦਾ ਬੀ ਪਾਰਟ ਏ, ਉਹ ਵੀ ਪਿਕਚਰ ਬੁੱਕ ਦਾ ਸੀ ਪਾਰਟ ਏ। ਏਦਾਂ ਨੀ ਹੋਨਾ ਮੈਂ ਦੇਖ ਰਈ ਸੀ ਉਹ ਕਈ ਵਰੀ ਮਨ ਲੋ ਅਸੀ ਬੈਠੇ ਹਾਂ ਸਭ ਜਗ੍ਹਾ ਏਹੀ ਇਹ ਥੋੜਾ ਜਿਹਾ ਇਹਨਾਂ ਨੂੰ ਸਿਸਟਮ ਠੀਕ ਕਰਨਾ ਚਾਹੀਦਾ ਏ। ਕੀ ਤਨੂੰ ਹੋਲਡੇ ਹੋਮਵਰਕ ਗੱਲ ਕਰਾਂ ਉਹ ਵੀ ਅਨਨਸੇਸਰੀ ਹੋਮਵਰਕ ਦੇ ਦਿੰਦੇ ਏ।
ਹੁ ਹੁ ਸਮਝ ਨੀ ਆ ਇੱਕ ਪ੍ਰੋਜੈਕਟ ਦੇ ਦਿੰਦੇ-ੳ ਉਹ ਵੀ ਬੱਚੇ ਥੋੜ੍ਹ ਨਾ ਕਰਦੇ ਨੇ ਉਹ ਵੀ ਮਾਵਾਂ ਕਰਦੀਆਂ ਨੇ ਭਲਾ ਦੱਸੋ। ਤੁਸੀਂ ਕੁਛ ਏਦਾਂ ਦਾ ਦੋ ਕਿ ਬੱਚੇ ਕਰ ਸਕਨ।
ਦੇਖੋ ਇੰਟਰਵਿਊ ਦਿੱਤਾ ਹੋਇਆ ਬੱਚਿਆਂ ਦਾ ਕਿ ਤੁਸੀਂ ਇੰਟਰਵਿਊਸ ਆਸ ਕਰੋ ਆਪਣੇ ਪੇਰੈਂਟ ਨੂੰ ਆਪਣੇ ਮਾਂ ਪਿਓ ਨੂੰ ਤੁਸੀਂ ਕੋਸ਼ਨ ਪੁੱਛਣੇ ਨੇ। ਠੀਕ ਏ ਉਹ ਕੋਸ਼ਣ ਤੁਸੀਂ ਪੁੱਛਨੇ ਨੇ ਦੂਸਰੇ ਬੰਦੇ ਕੋਲ ਦਸ ਕੋਸ਼ਨ ਪੁੱਛਨੇ ਨੇ ਚਲੋ ਇਹ ਕੰਮ ਠੀਕ ਏ ਉਸ ਤੋਂ ਬਾਅਦ ਐਕਸਪੀਰੀਅੰਸ ਲਿਖਣਾ ਹੁਨ ਇਹ ਬ ਤੇ ਖੁਦ ਨੀ ਨਾ ਕਰਦਾ ਸਾਰਾ ਕਿਹਨੂੰ ਕਰਨਾ ਪੈਂਦਾ ਪੇਰੈਂਟਸ ਨੂੰ ਕਰਨਾ ਪੈਂਦਾ ਠੀਕ ਏ ਅਗਰ ਹਾਂ ਅਗਰ ਤੁਸੀਂ ਕੁਛ ਵੀ ਡੈਕੋਰੇਟ ਕਰਨ ਵਾਸਤੇ ਦਿੱਤਾ ਉਹਨੂੰ ਤੁਸੀ ਤੇ ਬੋਲ ਦਿੰਦੇ ਓ ਗਲਿਟਰ ਲਗਾਓ। ਐ ਲਗਾਓ। ਉਹ ਬੱਚੇ ਕਿੱਥੇ ਲਗਾਏ ਗਲਿਟਰ ਇਹਨਾ ਛੋਟਾ ਬੱਚਾ ਏ। ਉਹ ਤੇ ਵੇਸਟੇਜ ਜਿਆਦਾ ਕਰਦਾ ਹੈਗਾ। ਤਾਂ ਉਹ ਕਰੇਗਾ ਹੀ ਨਹੀਂ। ਫੇਰ ਅਗਰੋਂ ਬੱਚੇ ਦਾ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਅਗਰ ਬੱਚਾ ਨਹੀਂ ਕਰਦਾ ਅੱਛਾ ਨੀ ਲੱਗਿਆ ਫੇਰ ਉਹਦਾ ਤੁਸੀਂ ਮੈਨਸ਼ਨ ਵੀ ਨੀ ਕਰਦੇ ਐਪਰੀਸ਼ੀਏਟ ਵੀ ਨਹੀਂ ਕਰਦੇ ਕਿ ਬੱਚਾ ਖੁਦ ਕਰਕੇ ਆਇਆ। ਜਿਹਦਾ ਜ਼ਿਆਦਾ ਸੋਹਣਾ ਹੋਏਗਾ ਉਹਨੂੰ ਤੁਸੀਂ ਅਪ ਜ਼ਿਆਦਾ ਸੋਹਣਾ ਹੁੰਦਾ ਹੈ ਡੈਫੀਨੇਟਲੀ ਉਹ ਬ ਬੱਚਿਆਂ ਦੇ ਮਾਂ ਪਿਓ ਨੇ ਬਣਾਇਆ ਹੁੰਦਾ ਬੱਚਿਆਂ ਨੂੰ ਤਾਂ ਬਣਾਇਆ ਹੀ ਹੁੰ
ਹਾਂ ਉਹੀ ਨਾ ਇਹ ਤਾਂ ਹੈ ਹੁਣ ਬੰਦਾ ਇਹ ਚ ਕਰ ਵੀ ਕੀ ਸਕਦਾ ਸਿਸਟਮ ਅਸੀਂ ਚੇਂਜ ਕਰ ਨਹੀਂ ਸਕਦੇ ਅਸੀਂ ਗੱਲਾਂ ਹੀ ਕਰ ਸਕਦੇ ਹੈਗੇ ਹੋਰ ਕੁਛ ਨੀ ਹੈ ਨਾ ਇਹਨਾਂ ਨੂੰ ਅਸੀਂ ਕੰਪਲੇਂਟ ਕਰ ਸਕਦੇ ਅਗਰ ਕੰਪਲੇਂਟ ਫਿਰ ਉਹ ਖੁੰਦਕ ਬੱਚਿਆਂ ਤੇ ਹੀ ਕੱਢਦੇ ਹੈਗੇ ਨੇ।
ਹਾਂ-ਹਾਂ ਬਿਲਕੁਲ-ਬਿਲਕੁਲ ਐ ਇੱਕ ਦੋ ਵਾਰ ਹੋ ਚੁੱਕਿਆ ਹੈ। ਅਸੀਂ ਇੱਕ ਦੋ ਟੀਚਰਸ ਨੂੰ ਬੋਲਿਆ ਹੋਇਆ ਕਿ ਤੁਸੀਂ ਐਵੇਂ ਦੇ ਕੰਮ ਨਾ ਦਿਆ ਕਰੋ ਬੱਚਿਆਂ ਨੂੰ ਕਿਉਂਕਿ ਬ ਚੇ ਦੇ ਵੱਸ ਚ ਨਹੀਂ ਹੁੰਦੇ ਉਹ ਕੰਮ ਦੋ ਜੋ ਬੱਚਾ ਖੁਦ ਲਿਖੇ ਖੁਦ ਰੋਹੇ ਲੇਕਿਨ ਉਹ ਸਾਡੇ ਸੁਣਦੇ ਹੀ ਨਹੀਂ। ਉਹ ਕਹਿੰਦੇ ਨੇ ਕੋਈ ਨੀ ਤੁਹਾਨੂੰ ਆਪ ਹੈਲਪ ਕਰ
ਨਹੀਂ ਸੁਣਦੇ ਹੈਗੇ ਫਿਰ ਸਾਨੂੰ ਕਹਿੰਦੇ ਮਤਲਬ ਅਸੀਂ ਸਕੂਲ ਭੇਜਦੇ ਬੱਚਿਆਂ ਨੂੰ ਪੜ੍ਹਨ ਲਈ ਭੇਜਦੇ ਹੈਗੇ ਆ ਮਤਲਬ ਤੁਸੀਂ ਕਰਾਓ ਉਹਨਾਂ ਨੂੰ ਕਹਿਣਗੇ ਅਗਰ ਸਕੂਲ ਨ ਕਰ ਰਿਹਾ ਬੱਚਾ ਤੇ ਤੁਸੀਂ ਘਰ ਕਰਵਾਓ ਉਹਨੂੰ ਉਹ ਤੋਂ ਸਕੂਲ ਅੱਗੇ ਲਰੇਡੀ ਪੜ੍ਹ ਕੇ ਆਇਆ ਹੈਗਾ ਚਲੋ ਨਹੀਂ ਨੋ ਡਾਊਟ ਅਸੀਂ ਕਰਵਾਉਨੇ ਵੀ ਹੈਗੇ ਹਾਂ ਘਰ ਕੀ ਚਲੋ ਐਕਸਟਰਾ ਹੁੰਦਾ ਹੈਗਾ ਹੈ ਕਿ ਬੱਚ ਬੱਚੇ ਨੂੰ ਯਾਦ ਰਹੇ ਬਟ ਇਹ ਤਾਂ ੋੜ੍ਹ ਨਾ ਗੱਲ ਹੁੰ ਹੈ ਜੇ ਅਗਰ ਬੱਚਾ ਸਕ ਸਕੂਲ ਨਹੀਂ ਕਰ ਰਿਹਾ ਤੇ ਤੁਸੀਂ ਘਰ ਕਰਾਓ ਤੁਸੀਂ ਵੀ ਕੁਛ ਐਫਰਟ ਕਰੋ ਨਾ ਤੁਸੀਂ ਹੱਥ ਫੜ ਕੇ ਉਹਨੂੰ ਕਰਵਾ ਹੈਗੇ ਉਹ ਤਾਂ ਹੱਥ ਫੜ ਕੇ ਉਹਨੇ ਕਰਰ ਲਿਆ ਉਹਨੂੰ ਥੋੜ੍ਹਾ ਨਾ ਆਇਆ ਹੈਗਾ ਵਾ ਏਦਾਂ ਕਰਦੇ ਨੇ ਟੀਚਰ ਇੱਥੇ ਟੀਚਰਸ ਏਦਾਂ ਹੀ ਕਰਦੀਆਂ ਹੈਗੀਆਂ
ਅਸੀਂ ਬੱਚੇ ਨੂੰ ਸਕੂਲ ਪੜ੍ਹਨ ਵਾਸਤੇ ਹੀ ਭੇਜਦੇ ਅਂ ਬੱਚੇ ਨੂੰ ਸਕੂਲ ਪੜ੍ਹਨ ਵਾਸਤੇ ਭੇਜਿਆ ਉੱਥੇ ਫੀਸ ਬੱਚੇ ਨੇ ਫੀ ਬੱਚਿਆਂ ਦਾ ਮਨ ਇੱਕੋ ਜਿਹਾ ਨਹੀਂ ਹੈਗਾ ਦਿਮਾਗ ਦਾ ਹੈਗਾ ਤਾਂ ਜਲਦੀ ਤੁਸੀਂ ਸੱਟ ਬੱਚੇ ਦੇ ਪੇਰੈਂਟਸ ਨੂੰ ਹੋਰ, ਉਹ ਪੁਧਾ ਕਰਣਦੀ ਉਹ ਤੁਹਾਡੇ ਕੋਲ ਕਿਉਂ ਫੇਕਦੇਹੇ ਨੇ ਉਹਨਾਂ ਨੇ ਆਪ ਹੀ ਕਰਵਾਣਾ ਜਾ ਕੇ।
ਹਾਂ ਉਹ ਸਹੀ ਵਿੱਚ ਫੇਰ ਉਹ ਖੁਦ ਘਰ ਹੀ ਪੜ੍ਹਾ ਲੈਦਾ ਉਸ ਬੱਚੇ
ਹਾਂ ਫੇਰ ਘਰ ਹੀ ਨਾ ਪੜ੍ਹਾ ਦੲੀਏ ਸਕੂਲ ਦੀ ਜਰੂਰਤ ਕੀ ਹੈ, ਟਿਊਸ਼ਨ ਦਾ ਬਰਡਨ ਵੀ ਪਾ ਦਿਓ ਅਸੀਂ ਟਿਊਸ਼ਨ ਪੇੋ ਅੱ ਘੰਟੇ ਚ ਤੁਸੀਂ ਨੀ ਕੁੋਂ ਕਰਾ ਪਾ ਰਹੇ ਤੇ ਦੋ ਘੰਟੇ ਚ ਟਿਊਸ਼ਨ ਦੀ
ਠੀ ਹਾਂ ਉਹੀ ਨਾ।
ਮਸੀ ਗੈਣੀ ਬਹੁਤ ਔਖੀ ਹੋ ਗਈ ਹੈ। ਸਕੂਲਾ ਦਾ ਪ੍ਰੇਸ਼ਰ ਸਤਿ ਸ਼੍ਰੀ ਕੰਮਾਂ ਦਾ ਪ੍ਰੈਸ਼ਰ ਕਿਤਾਬਾਂ ਦਾ ਪ੍ਰੈਸ਼ਰ ਬੱਚਿਆਂ ਤੋਂ ਬਹੁਤ ਵਧਾਈ ਜਾਂਦੇ ਆ। ਬਹੁ ਜ਼ੋਦੇ ਨਰਾਥ ਹੈਗੀ ਮੇਰਾ ਤਾ ਇਹੀ ਮੰਨਾ ਹੈਗੇ। ਕਿ ਤੁਸੀਂ ਕਿਤਾਬਾਂ ਕੱਟ ਲਵਾਓ ਔਰ ਬੱਚੇ ਨੂੰ ਥੋੜਾ- ਸਿਖਾਉਣ ਵੱਲ ਧਿਆਨ ਦੋ, ਉਹਨਾਂ ਨੂੰ ਸਿਖਾਓ ਜ਼ਿਆਦਾ। ਉਹਨਾ ਨੂੰ ਦਿਖਾਓ, ਦਿਖਾਓ ਪ੍ਰੈਕਟੀਕਲੀ ਸਮਝਾਓ। ਕੀ ਇਹ ਚੀਜ਼ ਏਦਾਂ ਹੁੰਦੀ ਹੈ ਇਹ ਚੀਜ਼ ਏਦਾਂ ਹੁੰਦੀ ਹੈ। ਅਗਰ ਤੁਸੀਂ ਬੱਚਿਆਂ ਕੋਲ ਵੇਸਟ ਪੇਪਰ ਦਾ ਕੁਛ ਬਣਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਕੂਲ ਇੱਕ ਬਣਵਾ ਦਿਖਾਣਾ ਚਾਹੀਦਾ। ਤੁਸੀਂ ਕਿ ਛੁੱਟੀਆਂ ਦੇ ਟਾਈਮ ਨਾ ਬੱਚਿਆਂ ਨੂੰ ਭਾਵੇਂ ਹਾਂ ਤੁਸੀਂ। ਛੁੱਟੀਆਂ ਟਾਈਮ ਬੱਚਿਆਂ ਨੂੰ ਭਾਵੇਂ ਇੱਕ ਇੱਕ ਪੇਪਰ ਦੋ। ਉਹ ਕਰੋ ਖੁਦ ਬਣਾਉਣ ਦੀ ਕੋਸ਼ਿਸ਼ ਕਰਨ ਟੇਡਾਂ ਬਣੇ ਅੱਛਾ ਬਣੇ ਲੇਕਿਨ
ਹਾਂ। ਸਹੀ ਵੇ ਚ ਉਹ ਸਭ ਬੱਚਿਆਂ ਨੂੰ ਇਕੁਅਲ ਰੱਖੋ ਜ ਅਗਰ ਤੁਸੀਂ ਬੱਚੇ ਨੂੰ ਐਪ੍ਰਰੀਸ਼ੀਏਟ ਕਰ ਰਹੇ ਹੋ ਫਿਰ ਅਗਲੇ ਬੱਚੇ ਦੇ ਮਨ ਚ, ਵੀ ਆਹਿੰਦਾ ਹਾਂ ਕਿ ਮੈਮ ਮੈਨੂੰ ਨੀ ਪਿਆਰ ਕਰਦੇ ਹੈਗੇ ਉਹਨੂੰ ਹੀ ਪਿਆਰ ਤੁਸੀਂ ਸਭ ਨੂੰ ਹੀ। ਬੋਲੋ ਹਾਂ ਤੁਸੀਂ ਵੀ ਅੱਛਾ ਬਣਾਇਆ ਤੁਸੀਂ ਵੀ ਅੱਛਾ। ਬਣਾਇਆ ਇਸਨੂੰ ਅਸੀਂ ਹੋਰ ਸੋਨਾ ਕਰ ਸਕਦੇ ਹੈਗੇ ਆ। ਏਦਾਂ ਕਹਿ ਸਕਦੇ ਹੈਗੇ ਆ ਕਿ ਕਿਸੇ ਵੀ ਬੇ ਕੁਛ ਦੇ ਮਨ ਚ ਨਹੀਂ ਆਦਾ ਹੈਗਾ ਕਿ ਮੈਂ ਗੰਦਾ ਬਣਾਇਆ ਜਾਂ ਮੈਂ ਕੁਛ।
ਬਿਲਕੁਲ, ਬਿਲਕੁਲ, ਬਿਲਕੁਲ, ਬਿਲ ਹੂੰ, ਉਹੀ ਮ ਇਹੀ ਦੇ ਹੋ ਨਾ ਹੋਮਵਰਕ ਫੇਰ ਬੱਚੇ ਨੂੰ ਇੱਕੋ ਹੀ ਟਾਸਕ ਦੇ ਕੇ ਭੇਜੋ। ਦੇ ਕੇ ਭੇਜੋ ਕਿ ਤੁਸੀਂ ਐਮ ਏ ਬਣਾਣਾ ਇੱਕ ਟੀਚਰ ਨੂੰ ਦਿਖਾਓ ਉਹਨਾਂ ਨੂੰ ਆਪਣੇ। ਕਿਉਂਕਿ ਕਿਵੇ ਤੁਸੀਂ ਸਾਰੇ ਦੇਖਲੋ ਬੱਚੇ। ਬੱਚਿਆਂ ਨੂੰ ਸਭ ਨੂੰ ਦਿਖਾ ਫਿਰ ਉਸ ਟਾਈਮ ਫਿਰ ਇੱਕ ਵਾਰੀ ਸਕੂਲ ਵੀ ਬਣਵਾਓ। ਕਦੋਂ ਉਹਨਾਂ ਨੂੰ ਤੁਸੀਂ ਦੇਖਦੇ ਹੋ ਬੋਲੋ ਕੀ ਇਹੋ ਜਿਹੀ ਪੰਜ ਚੀਜ਼ ਤੁਸੀਂ ਬਣਾ ਕੇ ਆਨੀ ਔਰ ਆਪਣੇ ਆਪ ਬੱਚਾ ਬਣਾ ਕੇ ਆਏਗਾ। ਨੂੰ ਐਪ੍ਰਸ਼ੀਏਟ ਕਰੋ ਕਿਸ ਸਾਰੇ ਬਣਾ ਪੇਰੈਂਟਸ ਦੀ ਹੈਲਪ ਕੋਈ ਨੀ ਲਏਗਾ ਇਸ ਕੰਮ ਦਾ ਬੱਚੇ ਨੂੰ ਬੈਨੀਫਿਟ ਮਿਲਦਾ ਹੈ। ਉਵੇਂ ਤੁਸੀਂ ਇੰਨੇ, ਇੰਨੇ ਕੰਮ ਦਿੰਦੇ ਹੋ ਆਪਣੀ ਕਲਾਸਰੂਮ ਚ ਜਾਣ ਵਾਸਤੇ ਘਰਾਂ ਚ ਕੰਮ ਦੇ ਦਿੰਦੇ ਨੇ ਔਰ ਪੇਰੈਂਟਸ ਫੁੱਲਲੀ ਹੋਟਲ ਲਗਾ ਕੇ ਉਹਨਾਂ ਨੂੰ ਸੁਗਾਦੇ ਨੀ ਹੁੰਦੇ ਫਿਰ ਅ ਇੱਕ ਹੀ ਬੱਚੇ ਤਾਂ ਸਹੀ ਨੀ ਪਾਲਦੇ ਨੇ ਬਾਕੀ ਬੱਚੇ ਇਸੇ ਕਰਕੇ ਪੂਰਾ ਕੰਮ ਕਰਕੇ ਨਹੀਂ ਲੈ ਕੇ ਜਾਂਦੇ।
ਹਾਂ, ਸਹੀ ਚਲ ਹੁਣ ਘਰ ਵੀ ਬੰਦਾ ਕੀ ਸਕਦਾ ਹੈਗਾ, ਵਾ ਜ਼ਿਆਦਾ ਕੰਪਲੇਂਟ ਵੀ ਨੀ ਕਰ ਸਕਦੇ ਹੈਗੇ। ਹੈ ਗੱਲ ਉਹ ਚਲਦੀ ਹੈਗੀ ਹੈ।
ਬਿਲਕੁਲ, ਬਿਲਕੁਲ ਜੀ। ਕੰਪਨੀ ਪਾਸੀ ਕਰ ਨਹੀਂ ਸਕਦੇ ਅਸੀਂ ਅਗਰ ਸਹੀ ਗੱਲ ਆ। ਜਿਆਦਾ ਕੰਪਲੇਂਟ ਕਰਾਂਗੇ ਤੇ ਫੇਰ ਸਾਡਾ ਬੱਚਾ ਤੇ ਚ ਨ ਅੱਖਾ ਚ ਰੜਦਾ ਕਿ ਹਾਂ ਇਹਨਾਂ ਦੇ ਪੇਟ ਚ ਬਹੁਤ ਬੋਲਦੇ ਆ ਇਹਨਾਂ ਦੇ ਪੇਰੈਂਟਸ ਜ ਇਸ਼ੂ ਕਰਈ ਇਹਦਾਂ ਐਵੇਂ ਤੇੜ ਬੱਚਿਆਂ ਨੂੰ ਸੂਬ ਕਰਨਾ ਪੈਂਦਾ ਦੱਚਾ ਪਰੇਸ਼ਾਨ ਹੁੰਦਾ ਫਿਰ ਟੀਚਰ ਬੱਚਿਆਂ ਨੂੰ ਧੋਪ ਦਾ ਵੀਏ ਮੈਨੂੰ ਗਟ ਬਰ--ਦਿਜੇ ਜ ਇਹ ਜਿਹੇ ਮਨ ਨੂੰ ਵੀ ਚੱਲਨ ਦਾ ਪਤਾ ਨੀ ਮੇਰੇ ਮ ਟੀਚਰ ਪਿਆ ਹੋਇਆ ਜੀ ਉਹ ਬੱਚਾ ਫਿਰ ਆਪਣੇ ਆਪ ਹਾਂ ਆਪਣੇ ਆਪ ਨੂੰ ਘੱਟ ਮਹਿਸੂਸ ਕਰਦਾ ਹੈ। ਆ ਚ ਗੋਰ ਗਲਟਾ ਹੋ ਚ ਠਕਂ ਬਹੁਤ ਜ਼ਰੂਰੀ ਹੈਗੀ ਹੈ। ਬਹੁਤ-
ਹਮ ਹੁਣ ਸਾਡੇ ਵੀ ਮੇਰਾ ਵੀ ਬੱਚਾ ਜਾਂਦਾ ਹੈ। ਸਕੂਲ ਇਹਨੂੰ ਕਰਸਿਵ ਅਲਫਾਬੈਟ ਕਰਾਉਣੇ ਸ਼ੁਰੂ ਕੀਤੇ ਹੈਗੇ ਆ ਠੀਕ ਹੈ। ਨਾ ਤ ਮੈਨੂੰ ਇਹ ਸੀਗਾ ਕਿ ਮੈਨੂੰ ਕੈਪੀਟਲ ਦਾ ਪੂਰਾ ਕਰਵਾ ਲਾਂ ਫਿਰ ਮੈਂ ਕਰਸੇ ਵੱਲ ਲਾਵਾਂਗੀ ਠੀਕ ਹੈ। ਨਾ ਤੋ ਫਿਰ ਮੈਮ, ਜਦੋਂ ਇਹਦੀ ਪੀ ਟੀ ਐਮ ਹੋਈ ਨਾ, ਤੇ ਮੈਮ ਨੇ ਸੱਦਿਆ, ਤੇ ਜਦੋਂ ਅਸੀਂ ਗਏ, ਤੇ ਮੈਮ ਮੈਨੂੰ ਕਹਿ ਰਹੇ ਆ ਤੁਸੀਂ ਸਿਰਫ ਇੱਕ ਇਹਨਾਂ ਨੇ ਨਾ ਸਿਰਫ ਵਨ ਟਾਈਮ ਇਹਨਾਂ ਨੂੰ ਸਟੋਕ ਕਰਵਾਏ ਹੈਗੇ ਆ ਇੱਕ ਟਾਈਮ ਚ ਤਾਂ ਬੱਚਾ ਸਿੱਖ ਨੀ ਲਏਗਾ ਉਹਨੂੰ ਐਡ ਜੇ ਦੋ ਤਿੰਨ ਵਾਰੀ ਕਰਵਾਓਗੇ ਤਾਂ ਹੀ ਬੱਚਾ ਬੱਚਾ ਸਿੱਖੇ ਹੈ ਨਾ ਹੈਨਾ। ਤੇ ਫੇਰ ਜਦੋਂ ਅਸੀਂ ਗਏ ਤੇ ਮੈਮ ਮੈਨੂੰ ਕੰਪਲੇਂਟ ਕਰਦੇ ਪਏ ਹੈ ਨਾ, ਕਰਦੀ ਨੀ ਪਈ ਹੈਗੀ। ਤੁਸੀਂ ਘਰ ਕਰਵਾਓ ਇਹਨੂੰ। ਬਾਈ ਜੀ ਅਗਰ ਮੈਂ ਘਰ ਹੀ ਕਰਾਉਣਾ, ਤੇ ਮੈਂ ਸਕੂਲ ਕਿਉਂ ਭੇਜ ਰਹੀ ਹਾਂ ਬੰਦੇ ਨੂੰ, ਔਰ -ਔਰ ਉੱਤੋਂ ਦੀ ਤੁਸੀਂ ਵਰਕ ਬੁੱਕ ਔਰ ਬੁੱਕ ਅਲੱਗ ਹੈਗੀਆਂ। ਠੀਕ ਹੈ? ਵਰਕ ਬੁਕ ਦੇ ਵਿਚ ਤੁਸੀਂ ਡੋਰ ਟੂ ਡੋਰ ਟ੍ਰੇਸ ਕਰਵਾ ਰਹੇ ਹੈਗੇ। ਤੁਸੀਂ ਵਰਕ ਬੁਕ ਯੂਜ਼ ਨਹੀਂ ਕਰ ਰਹੇ, ਸਿਰਫ ਤੁਸੀਂ ਨੋਟਬੁੱਕ ਵਰਕ ਕਰਵਾ ਰਹੇ ਹੋ। ਤੁਸੀਂ ਜੋ ਵਰਕ ਬੁੱਕ ਦਿੱਤੀ ਦੀ ਏ, ਓਸ ਚ ਵੀ ਤਾਂ ਕਰਵਾਓ ਨਾ ਟਰੇਸ ਜੋ ਹੈ ਓਸ ਚ, ਫਿਰ ਉਹਨੂੰ ਅੱਛੇ ਸੇ ਆ ਜਾਏਗਾ ਟਰੇਸ ਕਰੇਗਾ, ਤਾਂ ਉਹ ਆਪੇ ਕਰਨ ਲੱਗ ਜਾਏਗਾ। ਟਰੇਸ ਬਟ ਨਹੀਂ, ਸਾਨੂੰ ਕੰਪਲੇਂਟ ਦੇਣੀਆਂ ਸ਼ੁਰੂ ਕਰ ਦਿੱਤੇ ਹੈਗੇ ਆ।
ਓ ਕਰ ਨਹੀ ਰਿਹਾ, ਬੱਚਾ ਕਰ ਨਹੀਂ ਰਿਹਾ। ਬੱਚਿਆਂ ਨੂੰ ਪਹਿਲਾਂ ਬੱਚੇ ਨੂੰ ਪਹਿਲਾਂ ਟੇਸਟ ਹੀ ਸਿਖਾਆ ਜਾਂਦਾ ਨਾ ਜਾਂ ਪਹਿਲੇ ਪੈਨਸਿਲ ਨੂੰ ' ' ਕਰਦਾ, ਫਿਰ ਡੋਟ ਟੂ ਡੋਟ ਟਰੇਸ ਕਰਨਾ ਸਿੱਖ ਉਸ ਤੋਂ ਬਾਅਦ ਸਿੱਧਾ ਵਰਡ ਤੇ ਆਂਦਾ ਕਈ ਵਾਰੀ, ਇੱਕ ਵਾਰੀ ਚ ਬੱਚੇ ਕਿੱਥੋਂ ਸਿੱਖ ਇਹਨਾਂ ਚ ਹੁਣੇ ਹੁਣੇ ਸਕੂਲ ਪਿਆ। ਹੂੰ, ਘੱਟੋਂ ਘੱਟ ਪੂਰਾ ਟਾਈਮ ਦੇਣਾ ਚਾਹੀਦਾ ਨਾਂ, ਕਿ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ। ਇੱਕ ਚੀਜ਼ ਨੂੰ ਇੱਕ ਵਾਰ ਨਹੀਂ ਦੋ ਤਿੰਨ ਵਾਰ ਦੇ ਦੋਹਰਾਣੀ ਪੈਂਦੀ ਹੈ ਕਿ ਬੇਟਾ, ਇੱਦਾਂ ਨਹੀਂ ਇੱਦਾਂ। ਸੀ ਏਦਾਂ ਨੀ ਏਦਾਂ ਹੁੰਦੀ ਏ। ਸਕੂਲ ਵਾਲੇ ਹੱਥ ਤਾਂ ਫੜ ਕੇ ਕਰਾ ਕੇ ਭੇਜ ਦਿੰਦੇ ਨੇ। ਉਸ ਤੋਂ ਬਾਅਦ ਸਾਰੇ ਉਹਨਾਂ ਦੇ ਮਾਂ ਪਿਓ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਉਨ੍ਹਾਂ ਦੀ।
ਸਿਖਾਓ ਇੰਨੇ ਪੈਸੇ ਵੀ ਭਰਦੇ ਆ ਸਕੂਲ ਦੇ ਤਾਂ ਵੀ ਕੋਈ ਫਾਇਦਾ ਨਹੀਂ ਹੁੰਦਾ
ਕੋਈ ਫਾਇਦਾ ਨੀ ਹੁੰਦਾ ਇੰਨੀ ਫੀਸਾਂ ਵੀ ਭਰੋ ਉਹਨੂੰ ਟਿਊਸ਼ਨ ਟੀਚਰ ਵੀ ਬੋਲਣ ਲੱਗ ਜਾਂਦੇ ਆ ਕਿਸੇ ਵੀਗੇ ਕੜ ਤੁੇ ਵੀ ਮਾਰੋ ਵੀ ਅਸੀਂ ਕਿਥੇ ਕਿਤੇ ਕਈਏ ਅੱਠ ਘੰਟੇ ਵਿੱਚੋਂ ਟਿਊਸ਼ਨ ਤੋਂ ਪੜ੍ਹ ਕੇ ਆ ਰਿਹਾ ਸੋ ਓਹੀ ਸਕੂਲ ਤੋਂ ਪੜ੍ਹ ਕੇ ਆ ਰਿਹਾ ਚਾਰ ਘੰਟੇ ਬੱਚਾ ਫਿਰ ਟਿਊਸ਼ਨ ਪੜ੍ਹਦਾ ਤੇ ਘਰ ਆ ਕੇ ਬੱਚੇ ਨੂੰ ਬੁੱਕਸ ਦੇ ਜੇ ਬੱਚਾ ਹੀ ਇਹ ਨਾ ਫੇਰ ਏਦੇ ਨਾਲਾ ਜਿਆਦਾ ਤੇ ਲੋੜ ਬੱਚਾ ਨੂੰ ਨਾ ਲੈ ਸਕਦਾ ਬਹੁਤ ਸਿਸਟਮ ਖਰਾਬ ਹੈ ਇਹ ਅਸੀਂ ਚਾਨੇ ਆ ਧੀਰੇ ਧੀਰੇ ਆ ਪੌਦੇ ਹੋਰ ਹੋਣੀ ਵੀ ਚਾਹੀਦੇ ਹੈ
ਚਾਹੀਦੀ ਹੈ
ਚਾਹੀਦਾ ਹੈ ਕਿ ਬੱਚਿਆਂ ਦਾ ਕੰਮ ਕੱਟ ਹੋਏ ਬੱਚਿਆਂ ਨੂੰ ਸਿਖਾਉਣ ਨਾਲ ਜ਼ਿਆਦਾ ਧਿਆਨ ਦਿੱਤਾ ਇਸ ਕਾਫੀ ਹੱਦ ਤੱਕ ਅੱਛਾ ਜਦੋਂ ਕਿ ਕੀ
ਹੋਰ ਸਭ ਵਧੀਆ ਸੂ ਸੋਆਏ ਨੇ ਹੁਣ ਮੈਂ ਵੀ ਸੌਣ ਲੱਗੀ ਸੀਗੀ। ਮੈਂ ਕਿਹਾ ਚੱਲ ਫੋਨ ਕਰਕੇ ਪੁੱਛਾਂ ਤੁਹਾਡਾ ਹਾਲ ਚਾਲ ਕੀ ਹੈਗਾ। ਚਲੋ ਠੀਕ ਹੈ ਫਿਰ ਓਕੇ ਓਕੇ ਬਾਏ ਸਤਿ ਸ੍ਰੀ ਅਕਾਲ ਜੀ।